ਕੱਲ ਭੈਣ ਜੀ, ਬਸ ਭੈਣ ਜੀ ਵਧੀਆ। ਤੁਸੀਂ ਸੁਣਾਓ?
ਬਸ ਵਧੀਆ। ਹੋਰ, ਘਰ-ਪਰਿਵਾਰ ਠੀਕ-ਠਾਕ?
ਹਾਂਜੀ, ਭੈਣ ਜੀ। ਸਭ ਵਧੀਆ, ਤੁਸੀਂ ਸੁਣਾਓ?
ਹੋਰ ਸੁਣਾਓ, ਕੀ ਕਰੀ ਜਾਂਨੇੇ?
ਬਸ ਕੁਛ ਨੀ ਭੈਣਜੀ, ਰ੍ਹੋਟੀ ਖਾਕੇ ਹਟੇ ਸੀ।
ਚਲੋ, ਬਹੁਤ ਵਧੀਆ ਭੈਣ ਜੀ।
ਹਾਂਜੀ-ਹਾਂਜੀ।
ਬਯਾਰ ਗਏ ਸੀ ਅਸੀਂ, ਅੱਜ ਭੈਣਜੀ। ਸੂਟ ਬੜੇ ਸੋਹਣੇ-ਸੋਹਣੇ ਸੀ ਇੱਥੇ।
ਅੱਛਾ!
ਹਾਂ, ਭੈਣਜੀ।
ਫੇਰ, ਲੈ ਆਣੇ ਸੀਗੇ।
ਭੈਣ ਜੀ, ਦੋ ਲਿਆਈ ਓਦਾਂ ਤਾਂ, ਮੈਂ ਸੂਟ। ਹਾਂਜੀ। ਬਾਕੀ ਦੇਖਾਂਗੇ ਭੈਣ ਜੀ, ਹੂੰ।
ਪੈਸੇ ਵੀ ਹੈਦੇ ਜਿਓ ਭੈਣ ਜੀ,
ਹਾਂਜੀ, ਹਾਂਜੀ, ਹਾਂਜੀ।
ਹਾਂਜੀ-ਹਾਂਜੀ। ਭੈਣ ਜੀ, ਮੈਂ ਤੁਹਾਨੂੰ ਪੁੱਛਣਾ ਸੀਗਾ, ਤੁਸੀਂ ਆ ਜਿਹੜਾ ਪੈਕੇਜ ਵਗੈਰਾ ਦਿੰਦੇ ਓ ਪਾਰਲਰ ਦਾ, ਉਹ ਕਿੰਨੇ ਕੁ ਦਾ ਦਿੰਦੇ ਓ? ਕਿੰਨੇ ਕੁ ਤੋਂ ਸਟਾਰਟ ਹੋ ਜਾਂਦਾ, ਤੁਹਾਡਾ ਪੈਕੇਜ?
ਭੈਣ ਜੀ ਬਸ, ਕੰਮ ਬੰਦੇ ਦੇ ਕਸਟਮਰ ਦੇ ਅਕੋਡਿੰਗ ਆ। ਹੁਣ ਜਿੱਦਾਂ, ਕੋਈ ਕਰਾਲਵੇ ਉਸਦੇ ਅਕੋਡਿੰਗ ਭੈਣ ਜੀ।
ਨਹੀਂ, ਜਿੱਦਾਂ ਨੋਰਮਲ ਰੇਂਜ ਦੇ ਵਿੱਚ ਸਟਾਰਟਿੰਗ ਕਿੰਨੇ ਤੋਂ ਹੋ ਜਾਂਦੀ ਤੁਹਾਡੀ?
ਪੰਜ-ਛੇ ਸੌ, ਤੋਂ ਭੈਣ ਜੀ।
ਅੱਛਾ-ਅੱਛਾ, ਅਤੇ ਪੰਜ ਉਹ ਪੰਜਸੌ, ਵਾਲੇ ਦੇ ਛੇਸੋ ਵਾਲੇ ਪੈਕ'ਚ ਕੀ-ਕੀ ਆ ਜਾਂਦਾ?
ਬਸ, ਫੇਸ਼ੀਅਲ ਤੇ ਵੈਕਸ ਭੈਣ ਜੀ।
ਅੱਛਾ ਜੀ, ਬਸ ਦੋਹੀ ਚੀਜ਼ਾਂ ਆਂਦੀਆਂ।
ਹਾਂਜੀ-ਹਾਂਜੀ, ਫਿਰ ਅੱਜ, ਹਾਂਜੀ।
ਲ ਤੇ ਜਿੱਦਾਂ ਭੈਣ ਜੀ, ਜਿੱਦਾਂ ਬੈਗ ਬੈਕ ਬੈਕ, ਟੈਨਿੰਗ ਹੋ ਗਈ ਹੋਵੇ, ਪਿੱਠ ਵਗੈਰਾ ਤੇ ਫੇਸ਼
ਹਾਂਜੀ, ਉਹ ਬਲੀਚ'ਚ ਆ ਜਾਂਦੀ ਨਾ, ਭੈਣਜੀ ਫਿਰ।
ਹਾਂਜੀ। ਅਤੇ ਉਹਦੇ ਕਿੰਨਾ ਕੁ, ਉਹ ਕਿੰਨਾ ਕੁ ਦਾ ਪੈਕੇਜ ਏ? ਅੱਛਾ ਜੀ!
ਹਾਂਜੀ, ਉਹ ਬਲੀਚ, ਵੈਕਸ ਅਤੇ ਪੈਡੀ ਓਦਾ ਸੌਰੀ‌। ਉਹ, ਛੇ-ਸੋ ਦਾ ਪੈਂਦਾ ਭੈਣਜੀ।
ਅੱਛਾ, ਬੈਗ ਵਾਲਾ ਵੀ।
ਹਾਂਜੀ-ਹਾਂਜੀ, ਭੈਣ ਜੀ।
ਠੀਕ ਆ ਭੈਣ ਜੀ, ਠੀਕ ਆ। ''ਮੈਂ ਪੁੱਛਣਾ ਹੀ ਸੀਗਾ, ਕਿਸੇ ਨੇ ਪੁੱਛਿਆ ਸੀਗਾ ਨਾ ਮੈਨੂੰ। ਤੇ, ਮੈਂ ਕਿਹਾ ਚਲੋ ਦੱਸਦਾਂ ਪੁੱਛਕੇ।
ਜ਼ਰੂਰ-ਜ਼ਰੂਰ ਭੈਣ ਜੀ।
ਹਾਂਜੀ, ਮੈਨੂੰ ਕੋਈ ਪੁੱਛ ਰਿਹਾ ਸੀ ਨਾ। ਤੇ, ਮੈਂ ਕਿਹਾ ਭੈਣ ਜੀ ਕੰਮ ਬਹੁਤ ਵਧੀਆ ਕਰਦੇ ਨੇ। ਤੇ ਫਿਰ, ਭੈਣ ਜੀ ਬਾਰੇ ਈ ਦੱਸਾਂਗੀ, ਮੈਂ।
ਜ਼ਰੂਰ -ਜ਼ਰੂਰ ਭੈਣ ਜੀ ਤੁਸੀ। ਬੜਾ ਅੱਜ -ਕਲ ਗਰਮੀ ਬੜੀ ਹੋਈ ਪਈ ਪੈਂਦੀ।
ਭੈਣ ਬ ਨਾ ਪੁੱਛੋ ਭੈਣ ਜੀ ਜਾਨ ਨਿਕਲਦੀ ਪਈ ਗਰਮੀ ਨਾਲ।
ਸਹੀ ਗੱਲ ਹੈ, ਇੱਕ ਟਰੈਫਿਕ ਬੜਾ ਹੁੰਦਾ। ਤਾਂ ਕੀ ਕਰੇ ਬੰਦਾ?
ਬਹੁਤ ਭੈਣ ਜੀ, ਬੁਰਾ ਹਾਲ ਹੋਇਆ ਪਿਆ ਭੈਣ ਜੀ। ਨਾ ਪੁੱਛੋ ਤੁਸੀ ਇੰਨਾ ਬੁਰਾ ਹਾਲ ਆ।
ਸਹੀ ਗੱਲ ਆ।
ਹਾਂ ਹਾਂਜੀ। ਹੋਰ ਭੈਣ ਜੀ ਸੂਟ ਵਧੀਆ ਕਿਸ -ਕਿਸ ਰੇਂਜ ਦੇ ਮਿਲ ਗਏ ਨੇ?
ਭੈਣ ਜੀ। ਸੱਤ -ਸੱਤ ਸੌ ਰੁਪਏ ਦੇ ਸੀਗੇ ਸੋਹਣੇ ਸੀ ਕੋਟਨ ਦੇ ਸੂਟ ਬੜੇ ਸੋਹਣੇ -ਸੋਹਣੇ ਸੂਟ ਸੀ ਉਹਦੇ ਕੋਲ।
ਅੱਛਾ ਔਨਲਾਈਨ ਲਏ ਹੈ ਜਾਂ ਔਫਲਾਈਨ?
ਨਹੀਂ- ਨਹੀਂ ਔਫਲਾਈਨ ਲਏ ਭੈਣ ਜੀ।
ਅੱਛਾ- ਅੱਛਾ- ਅੱਛਾ ਠੀਕ ਆ, ਠੀਕ ਆ ਭੈਣ ਜੀ ਬਹੁਤ ਵਧੀਆ- ਵਧੀਆ। ਮੈਨੂੰ ਵੀ ਮੇ ਲਿਆਉਣੇ ਆ ਬਸ ਟਾਈਮ ਨੀ ਲੱਗਦਾ ਨਿਕਲਿਆ ਨੀ ਜਾਂਦਾ ਘਰੋਂ
ਜੀ ਕੋਈ ਨਾ ਜਾਇਓ ਕਿੱਦਣ ਲੈ ਆਓ ਭੈਣਜੀ ਗਰਮੀ ਤੇ ਹੁਣ ਤਾਂ ਗਰਮੀ ਆ ਹੁਣ ਤਾਂ ਪੈ ਹੀ ਜਾਣੇ ਕੋਟਨ ਦੇ
ਹਾਂਜੀ- ਹਾਂਜੀ ਭੈਣ ਜੀ ਇਹ ਗੱਲ ਤਾਂ ਹੈ ਤੁਹਾਡੀ ਬਿਲਕੁਲ, ਸਹੀ ਗੱਲ ਆ ਭੈਣ ਜੀ ਇਹ ਤਾਂ
ਜੀ ਭੈਣਜੀ
ਹਾਂਜੀ ਤੇ ਹੋਰ ਭੈਣ ਜੀ ਕੀ ਬਣਾ ਲਿਆ ਅੱਜ ਫਿਰ, ਡਿਨਰ ਚ
ਬਸ ਕੁਛ ਨਹੀਂ, ਸਬਜ਼ੀ ਬਣਾਈ ਸੀ ਪਨੀਰ ਦੀ ਭੈਣ ਜੀ ਉਹਨਾਂ ਖਾਧੀ ਰੋਟੀ
ਅੱਛਾ ਤੁਸੀਂ ਬਣਾਈ ਸੀ, ਕੀ ਘਰਦਿਆਂ ਨੇ
ਨਹੀਂ -ਨਹੀਂ ਭੈਣ ਜੀ, ਅਸੀਂ ਬਣਾਈ ਸੀ
ਅੱਛਾ -ਅੱਛਾ ਕਿਵੇਂ ਬਣਾਉਂਦੇ ਹੋ
ਬਸ ਪਿਆਜ਼- ਪਿਯੂਜ, ਟਮਾਟਰ ਪਾ ਕੇ ਟੋਫੂ ਪਨੀਰ ਵਾਲੀ ਸਬਜ਼ੀ ਬਣਾਈ ਸੀ ਅੱਜ ਭੈਣ ਜੀ
ਅੱਛਾ -ਅੱਛਾ ਸੁੱਕੀ ਭੁਰਜੀ ਬਣਾਈ ਸੀ ਕੇ, ਅੱਛਾ- ਅੱਛਾ ਠੀਕ ਹੈ ਠੀਕ ਆ ਟੋਫੂ ਵਾਲੀ ਵਧੀਆ ਲੱਗਦੀ ਤੁਹਾਨੂੰ
ਬੜੀ ਸੁਆਦ ਬਣਦੀ ਭੈਣ ਜੀ ਕਿਤੇ ਤੁਸੀਂ ਵੀ ਇੱਕ ਵਾਰ ਬਣਾ ਕੇ ਦੇਖਿਓ
ਅੱਛਾ -ਅੱਛਾ, ਅੱਛਾ -ਅੱਛਾ ਅੱਛਾ -ਅੱਛਾ, ਮੈਂ ਵੀ ਟਰਾਈ ਕਰੂੰਗੀ, ਮੈਨੂੰ ਦੱਸਣਾ ਤੁਸੀਂ ਮੈਂ ਬਣਾਉਗੀ
ਜ਼ਰੂਰ ਭੈਣ ਜੀ ਕੋਈ ਨਹੀਂ, ਪਰ ਸਵਾਦ ਬਣਦੀ ਬਣਾ ਕੇ ਦੇਖਿਓ ਇੱਕ ਵਾਰ
ਅੱਛਾ ਹਾਂਜੀ ਜ਼ਰੂਰ ਬਣਾਉਂਗੀ ਭੈਣ ਜੀ
ਜੀ ਭੈਣਜੀ
ਹਾਂਜੀ -ਹਾਂਜੀ ਤੇ ਭੈਣ ਜੀ ਅਸੀਂ ਭੈਣਜੀ ਅੱਜ ਮੈਗੀ ਬਣਾਈ ਸੀ ਵੈਸੇ ਮਾਂ ਛੋਲਿਆਂ ਦੀ ਦਾਲ ਬਣਾਈ ਸੀ
ਅੱਛਾ, ਚਲੋ ਤੁਸੀਂ ਤਾਂ ਵਧੀਆ ਡਿਨਰ ਕਰ ਲਿਆ ਫਿਰ ਅੱਜ
ਹਾਂਜੀ ਬੱਚੇ ਜਿਦ ਕਰਦੇ ਪਏ ਸੀ ਕਿ ਅਸੀਂ ਦਾਲ ਨਹੀਂ ਖਾਣੀ ਫਿਰ ਮੈਗੀ ਬਣਾਈ ਭੈਣ ਜੀ
ਠੀਕ ਹੈ
ਹਾਂਜੀ -ਹਾਂਜੀ ਫਿਰ ਬੱਚਿਆਂ ਅੱਗੇ ਤੁਹਾਨੂੰ ਪਤਾ ਝੁਕਣਾ ਪੈਂਦਾ ਬੱਚੇ ਫਿਰ ਖਾਂਦੇ ਨੀ ਨਾ ਤਾਂ ਫਿਰ ਇਸ ਕਰਕੇ ਫੇਰ ਅਸੀਂ ਉਹ ਬਣਾ ਲਈ, ਮੈਗੀ ਬਣਾ ਲਈ ਨਾਲ
ਨਹੀਂ ਬਹੁਤ ਵਧੀਆ
ਕਿ ਬੱਚੇ ਖੁਸ਼ ਹੋ ਜਾਂਦੇ ਨੇ ਖਾ ਕੇ ਹਾਂਜੀ -ਹਾਂਜੀ ਤੇ ਵੈਸੇ ਤਾਂ ਦਾਲ ਬਣਾਈ ਸੀਗੀ ਘਰੇ ਅਸੀਂ
ਅੱਛਾ ਜੀ
ਦਾਲ ਬੱਚੇ ਕਹਿੰਦੇ ਖਾਣੀ ਕੋਈ ਨੀ
ਨਹੀਂ -ਨਹੀਂ, ਜੋ ਸਵਾਦ ਲੱਗੇ ਉਹ ਵੀ ਬਣਾਓ
ਹਾਂਜੀ- ਹਾਂਜੀ ਉਓਹੀ ਜੋ ਬੱਚੇ ਜਿਵੇਂ ਕਹਿੰਦੇ ਓਦਾਂ ਹੀ ਕਰਨਾ ਪੈਂਦਾ ਹਾਂਜੀ -ਹਾਂਜੀ
ਬਿਲਕੁਲ ਭੈਣ ਜੀ ਜ਼ਰੂਰੀ ਹੁੰਦਾ ਇੱਦਾਂ ਹੀ
ਹਾਂਜੀ -ਹਾਂਜੀ -ਹਾਂਜੀ ਬੱਚਿਆਂ ਦੀ ਜ਼ਰੂਰੀ ਹੈ ਸਾਰਾ ਬੱਚਿਆਂ ਕਰਕੇ ਕਰਦੇ ਹੈ
ਇਹ ਤਾਂ ਗੱਲ ਹੈ ਭੈਣ ਜੀ ਨਿਆਣੇ ਲਈ ਆ ਸਾਰਾ ਕੁਛ
ਹਾਂਜੀ -ਹਾਂਜੀ ਹਾਂਜੀ ਤੇ ਭੈਣ ਜੀ ਮੈਂ ਅ ਕੀ ਕਹਿਣਾ ਸੀਗਾ ਤੁਸੀਂ ਨੇਲ ਆਟ ਦਾ ਵੀ ਕਰ ਲੈਂਦੇ ਹੋ
ਹਾਂਜੀ ਭੈਣਜੀ ਉਹ ਵੀ
ਅੱਛਾ ਜੀ ਅਤੇ ਰਿਬੋਂਡਿੰਗ ਵਗੈਰਾ ਵੀ ਕਰ ਲੈਂਦੇ ਹੋ
ਸਾਰਾ ਹੀ ਕੋਸ਼ਿ ਹੀ ਕਰ ਲੈਂਦੇ ਭੈਣਜੀ
ਅੱਛਾ ਅਤੇ ਰਵੋਂਡਿੰਗ ਦਾ ਕੀ ਹਿਸਾਬ ਕਿਤਾਬ ਆ ਭੈਣ ਜੀ
ਬਾਲਾਂ ਦੀ ਲੈਂਥ ਦੇ ਅਕੋਡਿੰਗ ਆ ਏਦਾਂ ਹਾਂ
ਜਿੱਦਾਂ ਜਿੱਦਾਂ ਮੇਰੀ ਲੈਂਥ ਨਾ ਲੱਕ ਤੱਕ ਹੈਗੇ ਬਾਲ
ਹਾਂਜੀ
ਅਤੇ ਉਹਦਾ ਕੀ ਚਾਰਜਿਸ ਤੁਹਾਨੂੰ ਦੱਸ ਸਕਦੇ ਤੁਸੀਂ
ਹੁਣ ਇਦਾਂ ਨਹੀਂ ਭੈਣ ਜੀ ਹੁਣ ਦੇਖ ਕੇ ਆ ਬਾਲ ਨਾਲ ਕੀ ਹਿਸਾਬ ਕਿਤਾਬ
ਅੱਛਾ ਅੱਛਾ ਜਿੱਦਾਂ ਮੇਰੇ ਬਾਲ ਨਾ ਥੋੜ੍ਹੇ ਰਫਲੀ ਹੋ ਗਏ ਨੇ ਬੜੇ ਤਾਂ ਮੈਂ ਕਿਹਾ ਚੱਲ ਰਿਵਾਂਡਿੰਗ ਵਗੈਰਾ ਕਰਾ ਲੈਂਦੀ ਭੈਣ ਜੀ ਦੀ ਸਲਾਹ ਲੈ ਲੈਂਨੀ ਹਾਂ ਭੈਣਜੀ ਮਤਲਬ ਵਧੀਆ ਤੁਸੀਂ ਮੈ ਬੜਾ ਵਧੀਆ ਕੰਮ ਕਰਦੇ ਹੋ ਮੈਂ ਦੇਖਿਆ ਤੁਹਾਡਾ ਰਿਜ਼ਲਟ ਬੜਾ ਵਧੀਆ ਆ ਆਉਂਦਾ ਕੰਮ ਦਾ ਚਾਹੇ ਫੇਸ਼ੀਅਲ ਹੋਵੇ ਬਲਿਚ ਹੋਵੇ ਜਾਂ ਵੱਕ੍ਸ ਮੇਨਿਕਰ ਯਾ ਪੈਡੀਕਰੇ ਹੋਵੇ ਮਤਲਬ ਮੈ ਪਹਿਲਾ ਤਾਂ ਨੀਂ ਪੈਕੇਜ ਲੈ ਮੈਨੂੰ ਬੜਾ ਅੱਛਾ ਲੱਗਦਾ ਤੁਹਾਡਾ ਕੰਮ ਅਤੇ ਮੈਂ ਸਾਰਿਆਂ ਨੂੰ ਕਹਿੰਦੀ ਹਾਂ ਕਿ ਮਤਲਬ ਤੁਸੀਂ ਨਾ ਮੈਂ ਭੈਣ ਜੀ ਕੋਲੋਂ ਕਰਾਓ ਕਿ ਭੈਣ ਜ ਬੜੀਛੀ ਅੱਛਾ ਮਤਲਬ ਬੜਾ ਮਤਲਬ ਬਹੁਤ ਵਧੀਆ ਕੰਮ ਕਰਦੇ ਨੇ ਮੈਂ ਤਾਂ ਸਭ ਨੂੰ ਕਹਿੰਦੀ ਹਾਂ
ਉਹੀ ਹੈ ਨਾ ਫਿਰ ਕੰਮ ਵਧੀਆ ਕਰਕੇ ਦੇਵਾਂਗੇ ਤਾਂ ਹੀ ਕਸਟਮਰ ਜੁੜਦਾ ਨਾ ਭੈਣ ਜ ਨਹੀਂ ਤਾਂ ਏਦਾਂ ਦਾ ਕੋਈ ਨੀ ਜੁੜਦਾ ਕਸਟਮਰ ਭੈਣ ਜੀ
ਹਾਂਜੀ ਹਾਂਜੀ ਨਹੀਂ ਭੈਣ ਜੀ ਸਾਰੇ ਤੁਹਾਡੀ ਤਾਰੀਫ਼ ਕਰਦੇ ਨੇ ਕੰਮ ਤੁਹਾਡੇ ਦੀ ਮਤਲਬ ਮਤਲਬ ਅੱਛੇ ਉਹ ਤੁਹਾਡੇ ਮੈਨੂੰ ਅੱਛਾ ਲੱਗਦਾ ਤੁਹਾਡਾ ਕੰਮ
ਜੀ ਇੱਦਾਂ ਹੀ ਹੈ ਭੈਣ ਜੀ ਕੰਮ ਵਧੀਆ ਕਰਕੇ ਦਵਾਂਗੇ ਤਾਂ ਹੀ ਕੋਈ ਆਊਗਾ ਦੁਬਾਰਾ ਤੁਰ ਤੋਂ
ਹਾਂਜੀ ਹਾਂਜੀ ਹਾਂਜੀ ਭੈਣ ਜੀ ਇਹ ਗੱਲ ਤਾਂ ਸਹੀ ਹੈ ਤੁਹਾਡੀ ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਕਹੀ ਭੈਣ ਜੀ ਫੇਰ ਗਏ ਨੀ ਆਦਕੀ ਛੁੱਟੀਆਂ ਚ ਕਿਤੇ ਘੁੰਮਣ ਭੈਣ ਜੀ
ਨਹੀਂ ਭੈਣ ਜੀ ਗਰਮੀ ਬਹੁਤ ਸੀ ਇੱਥੇ ਨਹੀਂ ਜਾ ਹੋਇਆ ਗਰਮੀ ਦੇ ਵੱਟ ਕੱਢੇ ਪਏ ਆ ਉੱਥੇ
ਹਾਂਜੀ ਹਾਂਜੀ ਹਾਂਜੀ ਭੈਣ ਜ ਇਹ ਗੱਲ ਤਾਂ ਹੈ ਤੁਹਾਡੀ
ਗਰਮੀ ਥੋੜ੍ਹੀ ਘੱਟੂਗੀ ਫੇਰ ਬਣਾਵਾਂਗੇ ਕਿਤੇ ਜਾਣ ਪੈਣ ਦਾ
ਠੀਕ ਠੀਕ ਹੈ ਭੈਣ ਜੀ ਠੀਕ
ਹਮ
ਕਿੱਥੇ ਜਾਓਗੇ ਛੁੱਟੀਆਂ 'ਚ ਫਿਰ
ਦੇਖ ਦੇ ਹੈ ਭੈਜੀ ਅਤੇ ਕਾਂਗੜਿਆਂ ਵੱਲ ਜਾ ਕੇ ਆਵਾਂਗੇ ਗਰਮੀ ਬਹੁਤ ਪੈਂਦੀ ਮੀਂਹ ਪੈਂਦਾ ਤਾਂ ਵੀ ਉਹ ਹੁੁੰਮਸ ਇੰਨਾ ਹੋ ਜਾਂਦਾ ਕਿ ਕੋਈ ਫਾਇਦਾ ਨਹੀਂ ਮੀਂਹ ਪਏਦਾ
ਹਾਂਜੀ ਹਾਂਜੀ ਹੁਣ ਤੇ ਬਰਸਾਤਾਂ ਕਹਿ ਕੇ ਮੌਸਮ ਚਿਪ ਚਿਪਾ ਹੋ ਗਿਆ ਇੰਨੀ ਗਰਮੀ ਗੰਦਾ-ਗੰਦਾ ਮੌਸਮ ਹੋਇਆ ਦਾ, ਦਿਲ ਨ੍ਹੀਂ ਕਰਦਾ ਕਿ ਏ ਸੀ ਬੰਦ ਕਰੀਏ।
ਸਹੀ ਗੱਲ। ਸਾਰਾ ਦਿਨ ਅ ਏਸੀ ਥੱਲੇ ਬਹਿ ਕੇ, ਬਹਿ ਕੇ ਬੁਰਾ ਹਾਲ ਹੋ ਜਾਂਦਾ। ਸਰੀਰ ਦਾ ਵੀ ਬੱਸ ਹੋ ਜਾਂਦੀ।
ਹਾਂਜੀ ਹਾਂਜੀ, ਜ਼ਿਆਦਾ ਏਸੀ ਵੀ ਸਹੀ ਨਹੀਂ ਏ ਸਿਹਤ ਲਈ ਪਰ
ਜ਼ਰੂਰੀ ਹੈ ਹੁਣ ਕੀ ਕਰਨਾ? ਹੁਣ ਜ਼ਰੂਰੀ ਆ ਗਰਮੀ ਬਹੁਤ ਕੀ ਕਰੇ ਬੰਦਾ
ਹਾਂਜੀ ਹਾਂਜੀ, ਓਹੀ ਨਾ ਭੈਣ ਜੀ। ਬੰਦਾ ਕੀ ਕਰੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਇਸ ਵਾਰ।
ਗਰਮੀ ਨੇਂ ਇ ਨਈਂ ਨਈਂ, ਹਰ ਸਾਲ ਭੈਣ ਜੀ ਇਦਾਂ ਈ ਹੁੰਦਾ ਐ, ਸਾਨੂੰ ਲੱਗਦਾ ਕਿ ਇਸ ਵਾਰ ਗਰਮੀ ਜ਼ਿਆਦਾ ਪਈ, ਜਦੋਂ ਹਰ ਸਾਲ ਨਿਕਲ ਜਾਂਦੀ ਫੇਰ ਏਦਾਂ ਹੀ ਹੁੰਦਾ ਕਿ ਇਸ ਸਾਲ ਗਰਮੀ ਜ਼ਿਆਦਾ ਪੈਗੀ।
ਹਾਂ ਇਹ ਵੀ ਗੱਲ ਸਹੀ ਐ ਤੁਹਾਡੀ ਭੈਣ ਜੀ, ਇਹ ਵੀ ਗੱਲ ਸਹੀ ਬੋਲੀ ਤੁਸੀਂ
ਹੋਰ ਕੀ? ਹਰ ਸਾਲ ਹੀ ਗਰਮੀ ਇੰਨੀ ਹੁੰਦੀ ਆ।
ਹਾਂਜੀ ਹਾਂਜੀ।
ਸਾਨੂੰ ਲੱਗਦਾ ਪਰ ਗਰਮੀ ਇਸ ਸਾਲ ਕੁਝ ਘੱਟ ਪੈ ਗਈ, ਜ਼ਿਆਦਾ ਪੈ ਗਈ, ਤੇ ਅਗਲੀ ਵਾਰ ਵੀ ਘੱਟ ਪਈ।
ਹੈਂ ਭੈਣਜੀ।
ਹਾਂਜੀ, ਹੋਰ ਸੁਣਾਓ ਕਿੱਦਾਂ? ਬਸ, ਠੀਕ-ਠਾਕ ਆ ਪੈਂਜੀ, ਤੁਸੀ ਸੁਨਾਓ ਕਿੱਦਾਂ?
ਹਾਂਜੀ।
ਹੋਰ, ਠੀਕ-ਠਾਕ ਆ ਪੈਂਜੀ, ਤੁਸੀ ਸੁਨਾਓ ਕਿੱਦਾਂ?
ਬਸ, ਠੀਕ ਆ ਪੈਂਜੀ। ਸਭ ਕੁੱਛ ਵਦੀਆ ਚੱਲ ਰੇਆ, ਕਿਰਪਾ ਵਾਹਿਗੁਰੂ ਦੀ।
ਵਾਹਿਗੁਰੂ ਦੀ ਕਿਰਪਾ ਜ਼ਰੂਰੀ ਏ ਪੈਂਜੀ, ਉੱਤੋ ਬਿਨਾਂ ਆਯਾ ਕੌਨ ਸਾਡਾ ਦੁਨੀਆ ਤੇ ਪੈਂਜੀ।
ਹਾਂਜੀ, ਏ ਗੱਲ ਸਈ ਕਈ ਪੈਂਜੀ। ਓ ਜਾਣੀ-ਜਾਣ ਐ।
ਬਿਲਕੁਲ, ਬਿਲਕੁਲ ਪੈੰਜੀ।
ਹਾਂਜੀ, ਹਾਂਜੀ, ਹਾਂਜੀ ਹੋਰ ਘਰ ਪਰਿਵਾਰ ਸਭ ਠੀਕ-ਠਾਕ ਪੈਂਜੀ?
ਠੀਕ-ਠਾਕ ਆ, ਪੈਂਜੀ।
ਹਾਂਜੀ, ਤੇ ਪੈਂਜੀ ਚਲੋ ਵਦੀਐ।
ਹਾਂਜੀ, ਹਾਂਜੀ ਤੁਸ
ਹਾਂਜੀ, ਚਲੋ ਠੀਕ ਐ ਪੈਂਜੀ ਫੇਰ ਹਨਾਂ! ਫੇਰ ਕਰਾਂਗੇ। ਸਾਸਰੀ ਕਾਲ ਪੈਂਜੀ, ਬਾਕੀ ਤੁਸੀ ਮੈਨੂੰ ਪੈਕੇਜ ਬਾਰੇ ਨਾਂ ਇੱਕ ਵਾਰੀ ਅਪਣਾ ਲਿੰਕ ਸੈਂਡ ਕਰ ਦਈਓ ਮੈਨੂੰ ਨਾਂ ਉਦੇ ਤੇ
ਕੋਈ ਨਾਂ ਪੈਂਜੀ ਜ਼ਰੂਰ, ਠੀਕ ਐ, ਪੈਂਜੀ।
ਮੈਂ ਤਾਡੇ ਨਾਲ ਸਲਾਹ ਲੈ ਲਾਂਗੀ।
ਠੀਕ ਐ, ਪੈਂਜੀ।
ਠੀਕ ਐ, ਪੈਂਜੀ। ਸਾਸੀ ਕਾਲ , ਸਾਸੀ ਕਾਲ।